ਹਾਂਜੀ। ਸਤਿ ਸ੍ਰੀ ਅਕਾਲ ਜੀ ਹੋਰ। ਸੁਣਾਓ ਠੀਕ ਹੋ।
ਹਾਂਜੀ। ਮੈਂ ਠੀਕ ਹਾਂ।
ਹ ਹਾਂਜੀ ਵਧੀਆ। ਹੋਰ ਬੱਚੇ
ਹਾਂਜੀ। ਸਭ ਠੀਕ ਨੇ। ਬੱਚੇ ਵੀ ਠੀਕ ਨੇ।
ਹਾਂਜੀ। ਕੀ ਬਣਾ ਲਿਆ।
ਹਜੇ ਤਾਂ ਬਣਾਉਣ ਲੱਗੇ ਹਾਂ। ਸਬਜ਼ੀ ਲੈ ਕੇ ਆਵਾਂਗੇ। ਹੁਨੇ ਮਾਰਕੀਟ ਲੱਗੀ ਹੋਈ ਅੱਜ।
ਅੱਛਾ ਜੀ। ਕੀ ਲਏ ਕੇ ਆਓਗੇ।
ਦੇਖੋ ਕਿਹੜੀ ਕਿਹੜੀ ਸਬਜ਼ੀ ਮਿਲਦੀ ਹੈ। ਦੇ ਅੱਜ ਪਤਾ ਵੀ ਚੱਲੇਗਾ ਮੈਂ ਬਹੁਤ ਦਿਨਾਂ ਤੋਂ ਗਈ ਨੀ ਮਾਰਕੀਟ। ਕੀ ਭਾ ਵੇ।
ਅੱਛਾ, ਅੱਛਾ। ਚਲੋ ਜੋ ਬਣਾਓਗੇ ਨਾ ਕੋਲੀ ਸਾਨੂੰ ਹੀ ਭੇਜ ਦਈਓ।
ਤੁਸੀ ਕਿੱਥੇ ਰਹਿੰਦੇ ਹੋ? ਮੈਂ ਗੋਰੀਅਰ ਐਡਰੈਸ ਤੇ ਦੱਸੋ ਫੇਰ।
ਬਈਆ ਮੈਂ ਆਪੇ ਆ ਕੇ ਖਾ ਲਾਂਗੀ।
ਇਸ ਤੋਂ ਚੰਗੀ ਤਾਂ ਕੋਈ ਗੱਲ ਹੀ ਨੀ ਹੋਏਗੀ ਹੂੰ ਇੱਕ ਪਾਸੇ ਕਿਊ ਰੱਖਾਂਗੇ ਸਾਰੇ ਨਾਲ ਬਹਿ ਕੇ ਖਾਵਾਂਗੇ ਨਾ
ਨਹੀਂ ਬਸ ਆਪਣੇ ਜਾ ਕੇ ਖਾ ਲਾਂਗੀ ਨਾ
ਅੱਛਾ-ਅੱਛਾ ਅਪਨੇ ਹੀ ਜਾ ਕੇ ਖਾਲੋਗੇ ਮੈਨੂੰ ਕਿਵੇਂ ਪਤਾ ਚੱਲੂਗਾ ਵੀ ਤੁਸੀਂ ਆਏ ਹੋ ਦਫ ਆਪਣੇ ਅੱਛਾ-ਅੱਛਾ ਹੋਰ ਤੁਹਾਡੇ ਕਿੰਨੇ ਬੱਚੇ ਨੇ?
ਹਾਂਜੀ ਮੇਰੇ ਚਾਰ ਬੱਚੇ ਨੇ।
ਗੀਤਾ ਅਮਰ ਹੈਗੀ ਉਹ ਬੜੀ ਸੋਹਣੀ ਬੜੀ ਪਿਆਰੀ ਕੁੜੀ ਹੈਗੀ ਹੈ ਮੈਂ
ਹਾਂਜੀ ਇੱਕ ਉਸ ਤੋਂ ਛੋਟ ਟੀ ਹੈਗੀ ਐ ਯਮੁਨਾ ਨਗਰ ਜਗਾਧਰੀ ਵੀ ਆਏਗੀ ਓ
ਅੱਛਾ ਉਹਦਾ ਵੀ ਵਿਆਹ ਹੋ ਗਿਆ।
ਹਾਂਜੀ ਉਹਦੇ ਵਿਆਹ ਨੂੰ ਵੀ ਤਿੰਨ ਸਾਲ ਹੋ ਜਾਣਗੇ ਹੁਣ।
ਅੱਛਾ ਔਰ ਅਮਰ ਦੇ ਵਿਆਹ ਨੂੰ?
ਅਮਰਜੀਤ ਦੇ ਵਿਆਹ ਨੂੰ ਮੇਰੇ ਖਿਆਲ ਅਹ ਇਹਦੇ ਵਿਆਹ ਨੂੰ ਵੀ ਤਿੰਨ ਚਾਰ ਸਾਲ ਹੋ ਗਏ ਨੇ ਮੇਰੇ ਖਿਆਲ ਜ਼ਿਆਦਾ ਹੀ ਹੋ ਗਿਆ ਸ਼ਾਇਦ ਪੰਜ ਸਾਲ ਇੰਝੇ ਹੋਏ ਨੇ ਚਾਰ ਪੰਜ ਸਾਲ ਹੀ
ਅੱਛਾ ਅੱਛਾ ਕਿ ਥੇ ਰਹਿੰਦੇ ਓ ਤੁਸੀਂ
ਅਸੀਂ ਪਹਿਲੇ ਮੁਰਾਦਾਬਾਦ ਰਹਿੰਦੇ ਸੀ ਹੁਣ ਅਸੀਂ ਯਮੁਨਾ ਨਗਰ ਜਗਾਦਰੀ ਆ ਗਏ ਦੇ ਆ ਹੈਲੋ। ਹੈਲੋ। ਹੈਲੋ। ਹੈਲੋ।